ਸਸ਼੍ਰੀ ਕਾਲ
ਹਾਂਜੀ ਸਸ਼੍ਰੀ ਕਾਲ ਜੀ, ਕਿਵੇਂ ਓ
ਦੀ ਤੁਸੀ ਦਸੋਂ।
ਵਧੀਆ-ਵਧੀਆ, ਹੋਰ ਦੱਸੋ ਕੀ ਕੱਰ ਰੇ ਓ ਤੁਸੀਂ
ਚਾ ਬਣਾਣ ਲੱਗੇ
ਅੱਛਾ, ਏ ਕੇੜੀ ਟਾਈਮ ਦੀ ਚਾ ਐ?
ਮਨ ਕਾਰਕੇ
ਅੱਛਾ-ਅੱਛਾ
ਹੋਰ ਦੱਸੋ
ਰੇਵੀ ਅਸੋ, ੲੈ
ਹੁਣੇ ਉਠੇ ਸੀ
ਆ, ਬਸ ਥੋੜੀ ਦੇਰ ਪੈ ਜਾ, ਮੈ ਫੇਰ ਚਲੋ।
ਅੱਛਾ ਹੋਰ ਦੱਸੋ ਹੋਰ
ਕੀ ਚਲ ਰੇਐ ਨਾਸ਼ਤਾ ਵਗੈਰਾ ਕੱਰ ਲੇਆ ਅਵਾਜ਼ ਨੀ ਆ ਰੀ ਤਾਡੀ
ਅਛਾ ਹਾਂ ਨਾਸ਼ਤਾ ਵਗੈਰਾ ਕੱਰ ਲਏ ਹੀ, ਤੁਸੀ ਕੱਰ ਲੇਆ ਨਾਸ਼ਤਾ?
ਹਾਂ ਕਰ ਲੇਆ ਅਸੀ, ਸਵੇਰੇ ਕਰ ਲੇਆ ਸੀ
ਹੁਣ ਮੈਂ ਕੇਆ ਚਲ ਚਾ ਬਦੇ ਕੋਲ ਕੱਰ ਲੈਣੇ ਭਰਾ ਨੂੰ
ਹੂੰ-ਹੂੰ ਵਧੀਆ ਕੀਤਾ
ਹੋਰ ਘੱਰ ਸਭ ਵਧੀਆ ਤਵਾਡੇ
ਹੂੰ ਵਧੀਆ ਨੇ ਸਭ
ਅਛਾ-ਅਛਾ
ਹੂੰ
ਵਧੀਆ ਯੀ, ਹੋਰ ਮੌਸਮ ਕਿੱਦਾਂ ਦਾ ਓਥੇ
ਮੌਸਮ ਤੇ ਅੱਜ ਬਸ ਤੁਪ ਵੀ ਨਿਕਲ ਰੀ ਏ ਤੇ ਥੋੜੀ ਹਵਾ ਵੀ ਚੱਲ ਰੀ ਏ
ਹਾਂ, ਠੰਡਾ ਜੇਐ ਥੋੜਾ ਮੌਸਮ।
ਹੈਂ?
ਠੰਡਾ ਜਿਹਾ ਹੈ ਥੋੜਾ ਮੌਸਮ।
ਕੀ ਕਹਿ ਰਹੇ ਹੋ?
ਮੈਂ ਕਿਆ ਠੰਡਾ ਜਿਹਾ ਹੈ ਥੋੜਾ ਮੌਸਮ ਇਸ ਟੈਮ।
ਹਾਂ ਹਾਂ ਥੋੜ੍ਹਾ ਹੈਗਾ ਐ ਏਦਾਂ ਦਾ ਮੌਸਮ ਹੂੰ।
ਮਤਲਬ ਜ਼ਿਆਦਾ ਧੁੱਪ ਫਿਰ ਲੱਗਦੀ ਆ ਨਾ ਫਿਰ।
ਹੂੰ ਐ ਤੇ ਹੈ।
ਠੀਕ ਐ ਬਰਸਾਤ ਬਰਸੂਤ ਹੋਜੇ ਹੋਰ ਵਧੀਆ ਹੋ ਜਾਏਗਾ।
ਹੂੰ ਉਹ ਤੇ ਹੈ, ਆਣੀ ਚਾਹੀਦੀ ਬਸ ਮੀਂਹ ਵਗੈਰਾ। ਅਸੀਂ ਰਾਤ ਵੀ ਵੇਟ ਕਰਦੇ ਸੀ ਆਇਆ ਨੀ।
ਹਾਂ ਮੈਂ ਵੀ ਰਾਤ ਵੇਟ ਕਰ ਰਿਹਾ ਸੀ ਆਈ ਨੀ ਪਰ ਬਰਸਾਤ।
ਹਾਂ ਹਾਂ।
ਹਾਂ।
ਹੋਰ ਤੁਸੀਂ ਦੱਸੋ?
ਬਸ ਅਕੈਡਮੀ ਦਾ ਟਾਈਮ ਹੋ ਰਿਹਾ, ਸੋਚਿਆ ਜਾ ਰਿਹਾ ਜਾਵਾ ਜਾਂ ਨਾ ਜਾਵਾ।
ਕਿੱਥੇ, ਅਕੈ ਅਕੈਡਮੀ ਦਾ?
ਹਾਂ।
ਜਾਓ ਫੇਰ।
ਦੇਖਦਾ ਹੁਣ ਯਾਰ ਮੰਨ ਤੇ ਹੈ ਹੀ ਨੀ ਜਾਣ ਦਾ ਅੱਜ।
ਕੁਛ ਨੀ ਹੁੰਦਾ, ਇੱਕ ਦੋ ਦਿਨ ਜਾਓਗੇ ਨਾ ਆਪਣੇ ਆਪ ਮੰਨ ਕਰੇਗਾ।
ਓਹੀ ਐ ਨਾ ਮਤਲਬ ਦੋ ਚਾਰ ਦਿਨ ਮੈਂ ਜੇ ਲਾ ਲਏ ਫੇਰ ਤੇ ਆਦਤ ਪੈ ਜਾਏਗੀ।
ਓਹੀ ਤੇ ਨਾ। ਕੋਈ ਨਹੀਂ ਇੱਕ ਦੋ ਦਿਨ ਜਾਓ, ਬਾਕੀ ਦਾ ਆਦਤ ਪੈ ਜਾਂਦੀ ਏ ਫੇਰ।
ਹਾਂ ਬਸ ਐਹੀ ਐ ਚਲੋ ਕੋਈ ਨੀ ਦੇਖਦਾ ਹੁਣੇ ਜਾਵਾਂਗਾ, ਦੋ-ਦੋ ਢਾਈ ਵਜੇ ਟੈਮ ਐ।
ਹੂੰ ਹੂੰ, ਹੋਰ ਕੀ ਜਾਓ। ਅਟੈਂਡ ਕਰੋ ਕਲਾਸਿਸ।
ਹਾਂ ਸਿਲੇਬਸ ਵੀ ਪਿੱਛੇ ਜਾ ਰਿਹਾ।
ਹੂੰ ਹੂੰ।
ਹੋਰ ਤੁਹਾਡੇ ਕਦੋਂ ਤੱਕ ਨੇ ਸਟਾਰਟ?
ਕੀ ਕਹਿ ਰਹੇ ਹੋ?
ਤੁਹਾਡੇ ਕਦੋਂ ਤੱਕ ਨੇ ਸਟਾਰਟ ਕੋਲੇਜ ਵਗੈਰਾ‌?
ਆਵਾਜ਼ ਨਹੀਂ ਆਈ ਤੁਹਾਡੀ।
ਮੈਂ ਕਿਹਾ ਤੁਹਾਡੇ ਕੋਲਜ ਕਦੋਂ ਤੋਂ ਸਟਾਰਟ ਨੇ?
ਮੈਂ ਤਾਂ ਪ੍ਰਾਈਵੇਟ ਕਰਨੀ ਆ, ਕੋਲੇਜ ਤਾਂ ਮੈਂ ਪ੍ਰਾਈਵੇਟ ਕਰਾਂਗਾ ਬਾਕੀ ਬਾਕੀ ਅਕੈਡਮੀ ਜੋਇਨ ਕਰਾਂਗਾ।
ਅੱਛਾ, ਵਧੀਆ ਗੱਲ।
ਹੂੰ।
ਫਿਰ ਤੇ ਫੋਮ ਲੇਟ ਆਣਗੇ ਸਤੰਬਰ ਵਗੈਰਾ ਚ।
ਹਾਂ ਸਤੰਬਰ ਅਕਤੂਬਰ ਚ ਆਂਦੇ ਨੇ ਉਹਦੇ ਫੋਮ‌। ਤੇ ਜੂਨ ਚ ਪੇਪਰ ਹੁੰਦੇ ਨੇ‌।
ਹਾਂ, ਪੇਪਰ ਸਮੈਸਟਰਜ਼ ਵਾਈਸ ਹੁੰਦੇ ਨੇ ਇੱਕ ਵਾਰੀ ਹੁੰਦੇ ਨੇ?
ਨਈ ਨਈ ਇੱਕ ਹੀ ਵਾਰ ਹੁੰਦੇ ਨੇ ਬਸ, ਸਾਲ ਚ ਇੱਕ ਵਾਰ ਹੁੰਦਾ ਪੇਪਰ ਉਹਦਾ।
ਅੱਛਾ, ਤਿੰਨ ਸਾਲ ਦੀ ਹੋਣੇ‌‌ ਨਾ।
ਹੈਂ? ਕਿੱਥੇ ਹੈ?
ਤਿੰਨ ਸਾਲ ਦੀ ਹੋਣੀ?
ਹਾਂ ਤਿੰਨ ਸਾਲ ਦੀ ਹੁੰਦੀ ਹੈ ਬੈਚਲਰ ਆਫ ਆਰਟਸ।
ਹਾਂ ਚਲੋ ਵਦੀਆ। ਮੈ ਵੀ ਹੁਨ ਲਿੱਤਾ ਸੀ ਐਡਮਿਸ਼ਨ ਏਸ਼ੀਅਨ ਕੋਲੇਜ ਚ। ਬੀ ਏ ਔਰ ਐਲ ਐਲ ਬੀ ਦੋਨੋ, ਹਾਂ ਬੀਏ ਐਲ ਐਲ ਬੀ ਪੰਜ ਸਾਲ ਦੀ ਹੋ ਗਈ ਇਕੱਠੀ।
ਹੂੰ, ਵਦੀਆ ਫੇਰ ਤੇ। ਨਾਲੇ ਬੀ ਏ ਵੀ ਹੋ ਜਾਏਗੀ ਅਤੇ ਐੱਲ ਐੱਲ ਬੀ ਹੋ ਜਾਗੀ ਐੱਲ ਐੱਲ ਬੀ ਵੀ ਹੋ ਜਾਵੇਗੀ। ਹੂੰ
ਬਏ ਹੈ ਕਿ ਏਂਕ ਵਾਰੀ ਸਟਾਰਟ ਤੱਕ ਹਾਂ ਮਤਲਬ ਕੀ ਏ ਬੈ ਏਹੀ ਚੱਕਰ ਐ ਕਿ ਬੀ ਏ ਦੀ ਡਿਗਰੀ ਵੀ ਪੰਜ ਸਾਲ ਬਾਅਦ ਈ ਮਿਲਨੀ ਜਾਏਗੀ ਓ ਹਾਂ ਜਿਵੇਂ ਮੰਨ ਲਓ ਪੇਪਰ-ਪੂਪਰ ਦੇਣ ਆਏ ਕੀ ਕੈ ਰਏ ਓ?
ਕੱਠੇ ਮਿਲੂਗੀ ਦੋਨਾਂ ਦੀ।
ਹਾਂ, ਬੜ ਏਹੀ ਹੈਗੀ। ਚਲੋ ਇਕੱਠੀ ਹੋ ਜੇਗੀ ਪਰ ਓਹੀ ਚੱਕਰ ਹੈ ਗੀ ਜਿਵੇਂ ਓਪਰ ਦੇਣਾ ਹੋਵੇ ਗੌਰਮੈਂਟ ਤੇ ਦਿੱਤਾ ਨੀ ਜਾਏਗਾ।
ਦੂਸਰੀ ਹੈ ਨਈ ਓ ਹੂੰ ਓ ਮੈਂਲੋੜੀ ਗੀ ਨੀ, ਹੈ ਨੀ ਅ ਖਤਮ ਹੋਈ ਦੀ ਸਬ, ਕੀ ਕੈ ਰਏ ਓ?
ਮੈਂ ਕਿਆ ਬਸ ਏਹੀ ਚਕਰ ਏ ਕਿ ਤਿੰਨ ਸਾਲ ਬਾਦ ਈ ਮਤਲਬ ਡਿਗਰੀ ਵਗੈਰਾ ਪੰਜ ਸਾਲ ਬਾਦ ਈ ਹੋਏਗੀ ਓਦੇ ਦੋਨੋਂ
ਹੂੰ
ਹੂੰ ਹੋਰ ਦੱਸੀ
ਹੋਰ ਦੱਸੋ, ਬਸ ਮੈਂ ਵੀ ਵੇਲਾ ਸੀ।
ਅੱਜ ਜਾਨਾ ਏ ਕਿਤੇ।
ਕੋਈ ਫੰਕਸ਼ਨ ਵਗੈਰਾ।
ਹੂੰ ਫਰੈਂਡਸ ਨਾਲ ਜਾਨੈ ਕਿਤੇ।
ਹੂੰ ਬਸ ਵਦੀਆ।
ਹੋਰ ਦੱਸੋ ਤੁਸੀਂ?
ਹੋਰ ਫੈਮਿਲੀ ਵਗੈਰਾ ਸਬ
ਆਵਾਜ਼ ਨੀ ਆਦੀ ਤੁਆਡੀ
ਦੱਸੋ ਹਾਂਜੀ ਭਾਜੀ।
ਬਸ ਵਦੀਆ ਨੇ ਸਬ।
ਦੋ
ਕੱਟ, ਕੱਟ ਕੇ ਆ ਰਈ ਐ ਵਾਜ ਤੁਆਡੀ।
ਮੈਂ ਕੈ ਰਿਆ ਨਾਸ਼ਤਾ ਵਗੈਰਾ ਹੋ ਗਿਆ ਤੁਆਡਾ?
ਹੂੰ ਨਾਸ਼ਤਾ ਤੇ ਹੋ ਗਿਆ ਸੀ
ਹੂੰ
ਹੋਰ ਫਿਰ ਆਸ ਪੜੋਸ ਚ ਕੀ ਗ ਚੱਲ ਰਿਯਾ
ਬਸ ਸਭ ਵਧੀਆ ਨੇ ਕੋਈ ਨਿਕਲਦਾ ਹੀ ਨਹੀਂ ਬਾਹਰ ਗਰਮੀ ਚੋਂ ਅੰਦਰ ਬੈਠੇ ਨੇ ਸਾਰੇ ਕੂਲਰ ਲਾ ਕੇ ਏਸੀ ਲਗਾ ਕੇ ਹੂੰ ਸ਼ਾਮੀ ਨਿਕਲਦੇ ਨੇ ਸਾਰੇ ਮੰਜੀ ਡਾਹ ਕੇ ਬਹਿ ਜਾਂਦੇ ਨੇ ਗਲੀ 'ਚ
ਅੱਛਾ।
ਹੂੰ
ਹਾਂ ਇਹੀ ਹਿਸਾਬ ਇੱਥੇ ਵੀ ਐ ਐਥੇ ਦੀ ਗਰਮੀ ਚ ਵੀ ਬਾਹਰ ਬੈਠੇ ਹੀ ਹੋਏਗਾ ਮੈਂ ਕਿਹਾ ਇੱਥੇ ਤੇ ਗਰਮੀ ਚ ਵੀ ਕੋਈ ਨਾ ਕੋਈ ਹੋਏਗਾ ਹੀ ਹੋਏਗਾ ਬਾਹਰ
ਖੈਰੀ ਇੰਨੀ ਗਰਮੀ ਚ ਤੇ ਨਹੀਂ ਕੋਈ ਬਹਿੰਦਾ
ਕੀ ਬ ਇੱਥੇ ਹੀ ਐ ਨਾ ਕਿ ਬ ਨਿਗਰਾਨੀ ਕਰਨੇ ਵਾਲੇ ਜਿਵੇਂ ਬੁੱਢੇ ਹੋ ਗਏ ਕੁਛ
ਹਮਮਮ
ਉਨਾਂ ਨੂੰ ਹੈ ਤੇ ਹੈ ਨਹੀਂ ਕੁਛ ਕੰਮ ਹਾਂ ਕੈਮਰੇ ਵਾਲੇ ਉਹਨਾਂ ਨੂੰ ਹੈ ਤੇ ਹੈ ਨੀ ਕੁਛ ਬਸ ਬਾਰ ਹੀ ਬੈਠਣਗੇ ਉਹ
ਹਾਂ ਹਾਂ ਹਾਂ
ਅਪਣੇ ਘਰ ਦਾ ਕੁਛ ਦੇਖਨਾ ਦੇਖਨਾ ਉਨਾਂ ਨੇ ਦੂਜਿਆਂ ਦਾ ਦੇਖਣਾ ਮਤਲਬ ਕੀ ਹੈ ਕੀ ਹੋ ਰਿਹਾ ਉਹ ਕੀ ਹੋ ਰਿਹਾ ਐ
ਹਾਂ ਬਿਲਕੁਲ ਸਹੀ ਐ
ਹੋਰ ਤੇ ਕੰਮ ਨੀਂ ਇੰਨਾ ਨੂੰ
ਬ ਲੜਨਾ ਹੋ ਗਿਆ ਹੋ ਕੁਛ ਕਰਨਾ ਹੋ ਗਿਆ ਬਸ
ਹਮ
ਐਦਾ ਇੱਕ ਇੱਕ ਫਾਇਦਾ ਹੈ ਕਿ ਮਹੱਲੇ ਵਗੈਰਾ ਚ ਚੋਰੀ ਚੂਰੀ ਨੀ ਹੁੰਦੀ ਕੋਈ
ਤੇ ਉਹ ਨਿਗਰਾਨੀ ਚ ਬੈਠੇ ਤੇ ਨ ਚੋਰੀ ਵਗੈਰਾ ਕਿਉਂ ਹੋਏਗੀ
ਹਾਂ ਅੰਟੀ।
ਹਮ
ਕਲੇਸ਼ ਕਲੂਸ਼ ਹੀ ਪਾਂਦੇ ਨੇ ਸਾਰੇ ਹੋਰ
ਹਮ ਹੋਰ ਦੱਸੋ
ਲਗਾ ਸੀ ਹੁਣ ਥੋੜੀ ਦੇਰ ਚ
ਕਿੱਥੇ
ਮੈਂ ਦੇਖਾਂਗਾ ਅਕੈਡਮੀ ਦੇ ਸਾਈਡ ਜਾਵਾਂ ਫਿਰ ਕੁਛ ਹੋਰ ਦੇਰ ਤਕ ਦੋ ਦੋਸਤ ਕੌਲ ਜਾਵਾਂਗਾ ਅੱਜ
ਹਮ ਹਮ ਸਹੀ ਐ ਨਾਲੇ ਟਾਈਮ ਵੀ ਪਾਸ ਹੋ ਜੇਗਾ ਥੋੜ੍ਹਾ
ਹਮ।
ਤੇ ਸਟੱਡੀ ਵੀ ਹੋ ਜੇਗੀ ਨਾਲੇ
ਹੂੰ
ਹੋਰ ਪੀ ਲਈ ਐ ਚਾਹ
ਹਾਂ, ਬਣ ਰੀ ਹਜੇ ਹੈ ਬਣ ਨਾ ਬਣ ਕੀ ਕੇਤਲੀ ਚ ਪਾ ਰਿਹਾ
ਅੱਛਾ-ਅੱਛਾ।
ਹਾਂ ਨਾ-ਨਾ ਨਈ ਸੁ ਪ੍ਰਸ਼ਾਦ ਵਗੈਰਾ ਦੇਨੀ ਮੰਮੀ ਮੰਮੀ ਪਾਪਾ ਨੂੰ।
ਅੱਛਾ-ਅੱਛਾ-ਅੱਛਾ।
ਫਿਰ ਨ ਉਣਾਈ ਦੇਦਾਂਗੇ।
ਅੱਛਾ।
ਹੂੰ।
ਓ ਹੋਰ।
ਕੀ ਕੈ ਰੇ ਓ?
ਮੈਂ ਕੇਆ ਫੇਰ ਦੇਖਾਂ ਹੁਨ ਚਾ ਚੂ ਪੀ ਕੇ ਨਿਕਲੀਏ ਕਿਤੇ।
ਹੂੰ। ਹੋਰ ਕੀ ਜਾਓ, ਗਰਮੀ ਚ ਵੀ ਕਿਤੇ ਜਾਣ ਨੀ ਹੁੰਦਾ ਬਾਰ।
ਹਾਂ, ਤੁਸੀ ਕਦੋ ਜਾਣਾ ਐ?
ਕਿੱਥੇ? ਵਾਜ਼ ਨੀ ਆ ਰੀ ਤਾਡੀ ਕੱਟ -ਕੱਟ ਕੇ ਆ ਰੀ ਐ। ਹੈਲੋ।